ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ? ਵਧੀਆ। ਤੁਸੀਂ ਸੁਣਾਓ?
ਧਿਆ, ਮੈਂ ਵੀ ਵਧ
ਹੋਰ ਕੀ ਕਰਦੇ ਬੇ ਸੀ?
ਹੋਰ?
ਬਸ ਬੈਠੇ ਹੋਏ ਸੀ ਹੁਣ ਬਸ ਕੁੜੀਆਂ ਆਈ ਹੈ। ਸਕੂਲੋਂ ਬਸ। ਉਹਨੂੰ ਦੇਖਦੀ ਸੀ ਮੈਂ ਕਿਹਾ ਦੋ ਮਿੰਟ ਲਈ ਹਾਂਜੀ ਛੋਟੇ ਹੋ ਵੀ ਹੈ
ਹਾਂ ਹਾਂ ਮੇਰਾ ਬੇਟਾ
ਹੋਰ ਸੁਣਾੋ
ਤ ਵੀ ਵਚੇਗਾ ਹੋਗੀ ਕਿੰਨੀ ਕਿ ਵਧੀਆ ਕਿੰਨੀ ਫਰੀਡਮ ਹੁੰਦੀ ਏ ਬੱਚਿਆਂ ਨੂੰ
ਹਾਂਜੀ- ਹ ਸਕੂਲ ਤੇ ਬੰਦ ਨਾ ਹੋਣ ਤੇ ਅੱਛਾ ਅੱਜ ਕੱਲ ਸਕੂਲ ਪਹਿਲੇ ਬਹੁਤ ਜ਼ਿਆਦਾ ਵਧੀਆ ਹੁੰਦੀ ਸੀ ਪਹਿਲੇ ਦੀ ਲਾਈਫ ਤੇ ਹੁਣ ਤੇ ਬਾਹਰ ਵੀ ਨਹੀਂਜਾਣ ਦਿੰਦੇ ਬੱਚਿਆਂ ਨੂੰ ਸਾਡੇ ਵਰਗੇ ਤਾਂ ਬਾਹਰ ਵੀ ਉਹ ਆਉਂਦੇ ਸੀਗੇ ਰਿਸੈਸ ਟਾਈਮ ਵਿਚ
ਬਿਲਕੁਲ -ਬਿਲਕੁਲ ਤਿਥ ਪੂਰਾ- ਫਨ ਕਰਦੇ ਸੀ ਆਪਣੇ ਟਾਇ। ਟਮ
ਹਾਂਜੀ ਉਹ ਤੇ
ਹੋ ਗਈਆਂ ਨੇ ਕਿਉਂਕਿ ਅੱਜ ਕੱਲ੍ਹ ਸੇਫ ਜੋ ਸਾਡੇ ਟਾਈਮ ਸੀ।
ਨਾ ਨਾ ਜੀ।
ਨਵੀ।
ਹਾਂਜੀ ਅੱਜ ਕੱਲ੍ਹ ਤਾਂ ਸੇਫਟੀ ਹੈ। ਹੀ ਨਹੀਂ। ਨਾ -ਨਾ ਚਲੋ ਬਾਹਰ ਭੇਜਣ ਦਾ ਹਾਲ ਨੀ ਹੈਗਾ। ਸਕੂਲ ਹੂਨਾ ਨਾ ਅੱਜ- ਪਹਿਲੇ ਤੇ ਸਾਰੇ ਘਰ ਵੀ ਉਹ ਆਉਂਦੇ ਇਹਦੀ ਰੀਸਸ ਤੇ ਹੁਣ ਤੇ ਕੈਂਟੀਨ ਹੀ ਸਕੂਲ ਦੇ ਅੰਦਰ ਹੀ ਰੱਖੀ ਹੋਈ ਹੈ। ਬਾਹਰ ਜਾਣਾ ਹੀ ਨਹੀਂ ਬੱਚਿਆਂ ਨੇ ਅੱਜ ਕਲ ਤਾਂ ਐਸੀ ਸਿਸਟਮ ਬਣੇ ਹੋਏ ਨੇ ਪਹਿਲੇ ਤੇ ਲਾਈਫ ਵੀ ਵਧੀਆ ਸੀ ਹ
ਟਾਈਮ ਨਾਲ ਸਾਨੂੰ ਕੋਈ ਲੈਣ ਵੀ ਸਕੂਲ ਤੋਂ ਕਿਸੀ ਬੱਚੇ ਨੂੰ ਕੋਈ ਲੈਣ ਵ ਪੈਨ ਜਾਂ ਆਈ ਡੀ ਕਾਰਡ ਵਿਖਾਣਾ ਬੰਦਾ- ਪੇਰੈਂਟਸ ਹੁੰਦੀ ਹੈ। ਕਿ ਹਾਂ ਵੀ ਇਹ ਮੈਂ ਬਣਦਾ ਆਇਆ ਹੈ ਬੱਚੇ ਨੂੰ ਲੈਣ ਵਾਸਤੇ ਤੇ ਕੋਈ ਫਰੂਟ ਬਣਦਾ ਨੀ ਹੈ ਅਜ
ਹਾਂ
ਜ਼ਿਆਦਾ ਧਿਆਨ ਰੱਖਦੇ ਨੇ ਬੱਚਿਆਂ ਦੀ ਬੋਲ ਐਸਾ ਹੋ ਗਿਆ ਨਾ ਪਹਿਲੇ ਆ ਚੀਜ਼ ਜੇ ਹੈ ਨੀ ਫਰੈਂਡਸ ਤੇ ਘਰ ਵੀ ਹੋ ਆਂਦੀਆਂ ਸੀ ਹਮ
ਹਾਂਜੀ ਪਹਿਲੇ ਤੇ ਘੁੰਮ ਹੀ ਆਉਂਦੇ ਸੀਧ ਉੱਧਰ ਜਾ ਇਧਰ ਜਾ ਭ ਲੇ ਚੱਲਦੀਏ ਘ ਤਾਂ ਵੀ ਨੀ ਕੁਛ ਕਹਿੰਦੇ ਸੀ ਕੋਈ ਵੀ ਹਮ ਤੇ ਪਹਿਲੇ ਪੂ ਦਿਨੇ ਲੇਟ ਕਿਉਂ ਆਏ ਸਕੂਲੋਂ ਅੱਜੇ ਅ ਗੱਲ ਹੋ ਗਿਆ ਕਿਸ ਦੇ ਨਾਲ ਭੇਜ ਜਣ ਦਾ ਹਾਲ ਵੀ ਨਹੀਂੀ ਰਿਹਾ ਅੱਜ ਕੱਲ੍ਹ ਦੇ ਸਕੂਲ ਆਪਣਾ ਹੀ ਛੱਡ ਕੇ ਆਵੇ ਤੇ ਆਪਣੇ ਹੀ ਲੈ ਕੇ ਆਉਣ ਬਸ
ਬਿਲਕੁਲ ਬਿਲਕੁਲ
ਬਹੁਤ ਮਤਲਬ ਕੀ ਡਰ ਵੀ ਲੱਗਦਾ ਦੁਕਾਨ ਤੇ ਪੇਚ ੱਚਣ ਦੇ ਵੀ ਡਰ ਲੱਗਦਾ ਬੱਚਿਆਂ ਨੂੰ
ਬਿਲਕੁਲ ਬਿਲਕੁਲ
ਹਮ
ਪਰਵ ਚਲੇ ਜਾਂਦੇ ਸੀ ਉਹ ਵੀ ਸਾਡੇ ਘਰ ਹ ਰਾਜ ਪੁ ਪੁ ਅੱਛ ਨਹੀਂ ਸੀ ਪੇਰੈਂਟਸ ਨੇ ਵੀ ਕਿੱਥੋਂ ਟਾਈਮ ਕਿਉ ਲੱਗਿਆ ਜਾਂ ਕੁਛ ਕਿਸੇ ਫਰੈਂਡ ਦੇ ਘਰ ਵੇਲੇ ਬੱਚਾ ਗਿਆ ਪਤਾ ਨੀ ਉਹਦੇ ਅੱਗੋਂ ਘਰ ਕਿਵੇਂ ਤੇ ਨਹੀਂ
ਹਾਂਜੀ ਹਮ ਅਸੀਂ ਤੇ ਇਹਨਾਂ ਮਤਲਬ ਕੀ ਖੇਲਦੇ ਸੀ ਸਕੂਲੋਂ ਆ ਕੇ ਖੇਲ ਚਲ ਜਾਣਾ ਫਰੈਂਡਸ ਘਰ ਇੰਨਾ ਖੇਲਣ ਜਾਂਦੇ ਸੀ ਨਾ ਅਸੀਂ ਅੱਜ ਕੱਲ੍ਹ ਦੇ ਬੱਚੇ ਖੇਦੇ ਸਿੱਧੇ ਬਾਹਰ ਇੱਕ ਦੂਜੇ ਦੇ ਘਰ ਖੇਡਣ ਜਾਣਾ ਹੁਣ ਤੇ ਕਿਸ ਦੇ ਘਰ ਭੇਜਣ ਤੇ ਦਿਲ ਵੀ ਨੀ ਕਰਦਾ। ਖੇਡਓ ਆਪਣੇ ਘਰ ਹੀ ਬੈਠੇ ਠੇ ਰੋਆਸ ਅੱਜ ਕੱਲ੍ਹ ਤੇ ਉਹ ਮੋਲ ਹੋ ਗਿਆ ਅੱਜ ਕੱਲ ਤੇ ਬਸ ਕੀ ਹੁੰਦਾ ਕੀ ਹੁੰਦਾ ਬਾਹਰ
ਸਾਡੇ ਵਰ ਗਰਾਊਂਡ ਵਿੱਚ ਵੀ ਗਰਾ
ਹਾਂਜੀ
ਖੇਡਣਾ ਕੀ ਨਾ
ਸ਼ਾਮੀ ਸਾਰੇ ਇਕੱਠੇ ਇਕੱਠੇ ਹੋ ਕੇ ਖੇਲਦੇ ਸੀ ਪ੍ਰਹ ਲ ਬਾਹਰ ਰਾਤੀ ਕੁਛ ਖੇਲ ਲਿਆ ਪਕਨ ਪਕੜਾਈ ਕੁਛ ਖੇਲ ਲਿਆ, ਬੈਡਮਿੰਟਨ ਟਣ ਖੇਲ ਲਿਆ ਇੰਨਾ ਕੁਛ ਖੇਲਦੇ ਖੇਲਣ ਪਰ ਦਿਲ ਹੀ ਨ ਕਰਦਾ ਬਾਵਾਜ਼ ਬਈ ਖੇਲਣ ਚੱਲ ਜਾ ਤੁਸੀਂ
ਹਾਂਜੀ ਹਾਂਜੀ ਅੱਜ ਦੇ ਟਾਈਮ ਵਿੱਚ ਵੀ ਅਸੀਂ ਬੱਚਿਆਂ ਨੂੰ ਬਾਹਰ ਫ ਨਿਕਲ ਹੋ ਸਕ ਸੇਫਟੀ ਵਾਲਾ ਮਾਹਲ ਹੈ ਬੱਚੇ ਫਿਰ ਫੋਨ ਚ ਵੜੇ ਰਹਿੰਦੇ ਨੇ ਉਹ ਫੋਨ ਚ ਇਕੱਲਾ ਵੀਡੀਓਜ਼ ਰੀਲਸ ਕਾਰਟੂਨ ਤੇ ਉਹਦੇ ਹਾਂ ਨੁਕਸਾਨ ਹੀ ਐ। ਅੱਖਾਂ ਤੇ
ਹ
ਅਸਰ ਈ ਅਸਰ ਪੈਂਦਾ ਐ।
ਹਾਂਜੀ। ਹਾਂ ਫੋਨ ਤਿਆਰੀ ਕਰਦੇ ਹਾਂ। ਸਾਈਡ ਇਫੈਕਟ ਹੀ ਮੈਂ ਸਗੋਂ ਮਨਾ ਕਰਨੀ ਆ ਫੋਨ ਨਾ ਦੇਖਿਆ ਕਰੋ, ਆਪਸ ਵਿੱਚ ਖੇਲ ਲਿਆ ਕਰੋ। ਉਹ ਵੀ ਨਹੀਂ ਖੇਲਣਾ
ਹਾਂਜੀ।
ਹਾਂਜੀ ਅੱਜ ਤਾਂ ਉਹਦੇ ਬਾਅਦ ਦੋ ਮਿੰਟ ਇਕੱਠੇ ਬੈਠ ਜਾਣ ਲੜਾਈ ਸ਼ੁਰੂ ਹੋ ਜਾਂਦੀ, ਦੋਨਾਂ ਦੀ
ਹਾਂ। ਹਾਂ, ਛੁੱਟੇ ਨੇ। ਰੜਦੇ ਜ਼ਦ
ਹਾਂ ਹਾਂ ਹਾਂ ਹਾਂ। ਤੇ ਆ ਹੀ ਨੇ।
ਹਮ ਭਾਵੇਂ ਜਸ਼ਿਆਂ ਵਿੱਚ ਫਿਰ ਵੀ ਨਹੀਂ ਉਹਨਾਂ ਦੀ ਬਣਦੀ ਐ। ਅੱਜ ਕੱਲ੍ਹ ਬੱ ਹੂੰ।
ਹਾਂਜੀ। ਬੱਚੇ ਦੇ ਇਕੱਲਾ ਕਲਰ ਐ ਖੁਸ਼ ਮੈਂ ਤੇ ਫੋਨ ਪਿੱਛੇ ਲੜਾਈ ਹੋਈ ਜਾਂਦੀ ਇਹਨਾਂ ਦੀ, ਮੈਂ ਬੈਠੀ ਟੀ ਵੀ ਲਗਾ ਕੇ ਦਿੰਦੇ। ਮੈਂ ਕਿਹਾ ਟੀ ਵੀ ਤੇ ਦੇਖ ਲਓ ਜੋ ਦੇ ਹਨਾ ਫੋਨ ਵੀ ਪਿੱਛ ਲੈਣ ਮੈਂ ਸਗੋਂ ਆ ਕੇ ਬਹੁਤ ਘੱਟ ਦਿੰਦੀ ਆਂ। ਉਹ ਤੇ ਹੁਣ ਮੈਂ ਵੈਸੇ ਨ ਦੇੰਦੀ, ਮੈਂ ਕਿਹਾ ਆਈਸ ਤੁਹਾਡੀਆਂ ਖ਼ਰਾਬ ਹੋਣਗੀਆਂ ਸਪੈਕਸ ਲੱਗਣਗੇ, ਹਾਲੇ ਪੜ੍ਹਾਈ ਬਹੁਤ ਕਰਨੀ ਹੈ ਤੁ, ਏ ਛੋਟੀ ਕਲਾਸਾਂ ਵਿੱਚੋਂ ਅੱਗੇ ਪੜ੍ਹਾਈ ਬਹੁਤ
ਹਾਂ ਤੁਸੀਂ ਕਦੇ ਨੌ, ਕਈ ਵਾਰੀ ਫੋਨ ਜਾਤੀ। ਤਾ ਵੇਖਦੇ ਆ ਨਾ, ਤੇ ਸਾਡੇ ਇੱਕ-ਦੋ, ਤਿੰਨ ਮਿੰਟ।
ਹਮ।
ਨਾ, ਹੋਣੀ ਸ਼ੁਰੂ ਹੋ ਜਾਂਦੀ ਹੈ।
ਹਾਂਜੀ, ਹਾਂ ਦੱਸੋ ਬਾਹਰ ਆਂਗਨ
ਰਖਦੇ ਆਂ ਹੁੰਦਾ ਤੇ ਹੈ, ਤੇ ਫਿਰ ਬੀ ਬੱਚੇ ਨੇ, ਇਹਨਾ ਦੇ ਡਿਵੈਲਪ ਹੋਣਾ ਹੈ, ਸਾਰਾ ਕੁਛ
ਹਾਂਜੀ, ਆਜ ਕੱਲ ਹੂ, ਮਤਲਬ ਬੱਚੇ ਮੁੜਦੇ ਵੀ ਨਹੀਂ। ਨਾ ਫੇਰ ਹਾਂ, ਮੁੜਦੇ ਵੀ ਨੀ ਹੈਗੇ ਮਨਾ ਕਰੋ ਤੇ ਫੇਰ ਰੋਣ ਲੱਗ ਜਾਂਦੇ ਨੇ।
ਆਹ ਹਾਂਜੀ। ਚ ਉਹਦੇ ਨਾਲ ਤੇ ਤੁਸੀਂ ਚਲੋ। ਬੱਚੇ? ਐਕਟਿਵ ਰਹਿੰਦਾ ਹੈ।
ਅੱਛਾ ਹੈ, ਬਿਜ਼ੀ ਐ
ਹੋਰ ਤੁਸੀ, ਪਰ ਫੇਰ ਉਹ ਅਸੀਂ
ਹਾਂਜੀ ਮੈਂ
ਬੱਚੇ ਨੂੰ ਦਿੰਦੇ ਆ। ਜ਼ਿਆਦਾ ਟਾਈਮ ਲਈ ਅਸੀਂ ਆ
ਹਾਂਜੀ, ਮੇਰੀਆਂ ਤੇ ਜਾਂਦੀਆਂ ਨੀ ਬਾਹਰ ਬਿਲਕੁਲ ਵੀ ਨੀ। ਮੈਂ ਤੇ ਬੇਟੀ ਕਦੀ ਜਿੱਤ ਪੈ ਜਾਂਦੇ ਐ, ਨਾਨੀ ਘਰ ਜਾਣਾ, ਮੈਂ ਤਾਂ ਭੇਜ ਦਿੰਦੀ ਹਾਂ। ਉਦਰ ਚੱਲੀ ਜਾਂਦੀਆਂ ਨੇ। ਉੱਥੇ ਵੀ ਬਸ ਬੈਠੇਆ ਉਦਰ ਵੀ ਨਹੀਂ ਵਰਤੀ ਵੀ, ਉੱਤੇ ਐਕਸਰਸਾਈਜ਼ ਲਗਾ। ਹਾਂ, ਸਾਡਾ ਟਾਈਮ ਬਹੁਤ ਵਧੀਆ ਸੀ। ਤੇ ਮਤਲਬ ਕੀ, ਅਸੀਂ ਇਹਨਾਂ ਨੂੰ ਕਹਿਣੇ ਆ ਅਸੀਂ ਇਨਾ ਖੇਡਦੇ ਸੀ, ਤੁਸੀ ਤੇ ਖੇਡਦੇ ਹੀ ਨੀ ਅਸੀਂ ਇਨਾ ਖੇਲਦੇ ਸੀ, ਘਰ-ਘਰ ਖੇਲਣਾ। ਕੁਛ ਖੇਲਣਾ। ਇਹਨਾ ਮਤਲਬ ਕੀ ਵੀ ਨੀ ਲੱਦਾ
ਭ ਤੁਸੀਂ ਸਰਕਾਰ ਕਿੱਦਾਂ ਖੇਡਦੇ
ਹਾਂਜੀ ਹਾਂਜੀ ਘਰ ਘ ਫੇਰ ਹਾਂ ਰ
ਪਲਾਸਟਿਕ
ਹਾਂਜੀ ਹਾਂ ਅਸੀ ਤੇ ਉਹਦੇ ਮਿੱਟੀ ਦੇ ਬਣਾਉਂਦੇ ਸੀ ਮਿੱਟੀ ਘੋਲ ਕੇ ਹਾਂਜੀ ਅਸੀ ਤੇ ਉਹ ਉਹਦੇ ਬਣਾਉਂਦੇ ਸੀ ਦੇ ਹਾਂਜੀ ਜ ਅੱਜ ਕੱਲ ਨਲਸ ਵੀ
ਹਾਂਜੀ ਦੀ ਸੀਗੀ ਮੈਂ
ਹਮ
ਫਿਰ ਉਹਨਾਂ ਦੇ ਬਲਸ ਤੇ ਬੜਾ ਖੇਡਦੀ ਸੀ
ਅੱਛਾ ਹਮ
ਉਹਨਾਂ ਨੂੰ ਫੇਰ ਉਹਨਾਂ ਨੇ
ਆ
ਤੇ ਉਹਨਾਂ ਦੇ ਕੀ ਸਵਾਂਧੀ ਸੀ
ਹਮ
ਆਪਣੀ ਗੁੱਡੀਆਂ ਗੁੱਡਿਆਂ ਵਾਸਤੇ ਕ ਕੱਪੜੇ ਸੂਵਾ ਹ
ਹਾਂਜੀ ਅਸੀ ਤੇ ਬੜੇ ਖੇਲ ਖੇਡਦੇ ਸੀ। ਡਾਕਟਰ ਡਾਕਟਰ ਖੇਲਣਾ ਕਦੇ ਕੁਛ ਖੇਲਣਾ, ਬਸ ਮਤਲਬ ਬਹੁਤ ਕਹਿੰਦੇ ਤੁਸੀਂ ਤੇ ਕੁਛ ਨੀ ਖੇਲੇ ਹੈਗੇ ਸਾਰੇ ਦਿਨ ਫੋਨ ਹੀ ਦੇੇਖ ਰਹਿੰਦੇ ਹੋ ਤੁਸੀਂ ਅਸੀਂ ਤੇ ਮਤਲਬ ਕੀ ਇਨਾ ਠੀਕ ਹੈ। ਸਕੂਲ ਲਈ ਚੱਲ ਜਾਂਦੇ ਇਸ ਟਾਈਮ ਫਿਰ ਆਪਣਾ
ਕਿਥੇ ਖੇਡਦੇ
ਨਾ ਨਾ ਇਹਨਾਂ ਨੇ ਤੇ
ਤੇ ਹੁਣ ਫਿਰ ਤੁਸੀਂ ਵੇਖਿਆ ਜੇ ਹੁਣ
ਨਾ ਨਾ
ਹੁਣ ਇੰਨੀ ਜਿਆਦਾ ਇਹ ਡੋ ਡੋਲਸ ਐ ਵਾਲੇ ਖਿਲੋਣੇ, ਐ ਬਿਲਕੁਲ ਜੇ ਮਿਲਦਾ ਵੀ ਤੇ ਬਹੁਤ ਐਕਸ ਵੀ ਹੁੰਦਾ ਸੀ ਇਹ ਚੀਜ਼ਾਂ
ਹਾਂਜੀ ਉਹ ਤਾਂ ਮਿਲਦਾ ਸੀ ਉਹ
ਵਡੀਆਂ ਵੱਡੀਆਂ
ਹਾਂਜੀ ਸਾਡੇ ਟਾਈਮ ਤੇ ਉਹ ਪਤਲੀ ਜੀ ਟੀਨ ਦੇ ਬੰਨੇ ਹੁੰਦੇ ਸੀਗਾ ਜ ਸਟੀਲ ਦਾ ਬਣਿਆ ਹੁੰਦਾ ਸੀ ਗੈਸ ਗਿਲਾਸ
ਜੀ ਹਾਂਜੀ ਹਾਂਜੀ
ਹੁੰਦੇ ਨਾ ਸਾਡੇ ਟਾਈਮ ਉਹਦਾ ਬਣਿਆ ਹੁੰਦਾ। ਸਟੀਲ ਦਾ ਚਮਚ ਛੋਟੇ ਛੋਟੇ ਪਲੇਟ ਗਿਲਾਸ ਵਗੈਰਾ ਬੰਨੇ ਹੁੰਦੇ ਸੀ। ਉਹ ਤਾਂ ਅੱਜ ਕੱਲ੍ਹ ਦੇ ਪਲਾਸਟਿਕ ਦੀ ਚੀਜ਼ਾਂ ਬਣੀਆ ਅਸੀਂ ਤੇ ਆਪ ਖੇਡਣ ਜਾਣਾ ਸਾਰੇ ਸਹੇਲੀਆਂ ਇਕੱਠੀਆਂ ਹੋ ਜਾਂਦੀਆਂ ਖੇਡਣਾ ਕੋਠੀਆਂ ਦੁਪਹਿਰ ਦੇ ਟਾਈਮ ਜਿੱਥੇ ਸ਼ਾ ਆਨੀ ਉੱਥੇ ਖੇਲਦੇ ਸੀ ਆਪਾਂ।
ਅਸੀਂ ਹੋਰ
ਹਾਂਜੀ ਕੁਛ
ਠੇ ਤੇ ਗਿਪਟੀ ਚਏ ਤਾਏ ਚਾਚੇ ਦੇ
ਦੇਖੋ ਹਣਦੇ ਸੀ ਬੜਾ ਇੰਜੋਏ ਕਰਦੇ ਸੀ ਵੀ ਬਣਾਉਂਦੇ ਸੀ। ਕੋਈ ਨਿਊਈਅਰ ਹੈ। ਤੇ ਤੇ ਅਸੀਂ
ਹਾਂ ਡ ਆਜ ਕੱਲ
ਕਰਦੇ ਸੀਗੇ
ਹਮ ਆ ਗ੍ਰੀਟਿੰਗ ਕਾਰਡ ਵਗੈਰਾ ਕਿੰਨੇ ਦਿੰਦੇ ਸੀ ਇੱਕ ਦੂਜੇ ਨੂੰ ਹਾਂਜੀ ਚਲੋ ਠੀਕ ਹੈ ਫੇਿਰ ਅੱਛਾ ਲੱਗਿਆ ਗੱਲ ਪਰ ਕ ਯਦ
ਬਹੁਤ ਵਧੀਆ ਜੀ
ਹਾਂਜੀ ਸਤਿ ਸ੍ਰੀ ਅਕਾਲ ਬਾਰ